ਹੈਲੋ
ਹੈਲੋ
ਹਾਜੀ, ਸਤਿ ਸ੍ਰੀ ਅਕਾਲ ਜੀ
ਹਾਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ- ਠਾਕ ਹੋ,
ਵੱਧੀਆ ਜੀ, ਤੁਸੀਂ ਸੁਣਾਓ
ਹਾਂਜੀ- ਹਾਂਜੀ ਵੱਧੀਆ -ਵੱਧੀਆ ਹੋਰ ਕੀ ਕਰ ਰਹੇ ਸੀ,
ਕੁਛ ਨੀ ਬਸ ਖਾਨਾ ਖਾ ਕੇ ਹਟੇ ਸੀ ਹੁਨੇ, ਮੇਜ਼ੱਲ ਬ ਪੂਲ ਆ ਤੇ ਸੰਡੇ ਸੀ, ਮਿਸੀਆਂ ਰੋਟੀਆਂ ਆਲੂ ਵਾਲੀਆਂ।
ਅੱਛਾ ਜੀ।
ਹਾਂਜੀ। ਅੱਜ ਘਾਰ ਹੁੰਦੇ ਸੰਡੇ ਨੂੰ ਸਬ, ਤੇ ਫੇਰ ਮਿੱਸੀ ਰੋਟੀ ਗਰਮ -ਗਰਮ ਲਾਈ ਦੀ ਏ, ਦੱਸ ਵਜੇ ਪਹਿਲੇ ਸਵੇਰੇ -ਸਵੇਰੇ ਕੰਮਾਂ -ਕਾਰਾਂ ਚ ਚੱਲ ਜਾਂਦੇ ਨੇ, ਤਾਂ ਟੇਸਟ ਵੈਸੇ ਨੀ ਆਉਂਦਾ ਉਹਨਾਂ ਨੂੰ, ਭਾਜੜ ਹੁੰਦੀ ਏ ਤੇ ਹਾਂਜੀ, ਹੋਰ ਤੁਸੀਂ ਦੱਸੋ ਕੀ ਕਰ ਰਹੇ ਸੀ?
ਬਸ ਹੁਣ ਰੋਟੀ ਖਾ ਕੇ ਬੈਠੇ ਸੀ।
ਹਮ।
ਹਾਂਜੀ, ਹੋਰ
ਹੋਰ ਮੌਸਮ ਦਾ ਕੀ ਹਾਲ ਚਾਲ ਹੈ?
ਮੌਸਮ ਤੇ ਗਰਮੀ ਹੈ ਹੀ ਹੈ।
ਗਰਮੀ -ਗਰਮੀ ਨੇ ਹ ਅਤ ਕੀਤੀ ਹੋਈ ਹੈ ਬੱਦਲ ਬਣਦਾ ਆਂਦਾ ਕੋਈ ਨੀ, ਬਣਦਾ ਆਂਦਾ ਕੋਈ ਨੀ। ਸਾਰਾ ਬੇੜਾ ਗਰਕ ਕੀਤਾ ਹੋਆ ਪੇੜ ਕਂਟ ਕੱਟ ਗਏ ਪੇੜ ਕੱਟ ਕੱਟ ਗਏ। ਪਲੋਟ ਵੇਚੀ ਹੀ ਜਾਂਦੇ ਨੇ ਪੇੜ ਹੈ ਨਹੀਂ। ਤੇ ਬੱਦਲ ਆਂਦੇ ਕੋਈ ਨੀ
ਬੱਦਲ ਨੇ ਕਿੱਥੇ ਆਣਾ? ਜਦੋਂ ਸਾਬ ਹੀ ਨ ਲੱਗਦਾ ਹੈਗਾ ਉਹਨਾਂ ਦਾ ਵਿਚਾਰੇ ਕੀ ਕਰਨਗੇ। ਦ ਵੀ ਆਪ ਤਾਂ ਹੀ ਤੇ ਗਰਮੀ ਵੱਧਦੀ ਜਾ ਰਹੀ ਹੈ।
ਦਰਖਤ ਹੁੰਦੇ ਸੀ, ਤੇ ਕਾਫ਼ੀ ਫ਼ਰਕ ਪੈਂਦਾ ਸੀ ਗਰਮੀ ਨੂੰ। ਹੁਣ ਤੇ ਬਸ ਪੇੜ ਕੱਟੀ ਜਾਂਦੇ ਪ ਏ ਨੇ ਤੇ ਗਰਮੀ ਵਧਾਈ ਜਾਂਦੇ ਨੇ, ਹੋਰ ਹਾਂ। ਇੰਨੀ ਦੂਰ ਦੂਰ ਤੁਸੀਂ ਦੇਖਲੋ ਜਾ ਕੇ, ਤੇ ਇੰਨੀ ਦੂਰ ਦੂਰ ਮਤਲਬ ਕਿ ਕਲੋਨੀਆਂ ਬਣਾਈਆਂ ਦੀਆਂ।
ਬਨੀਆਂਈਆਂ ਨੇ ਬੰਨੀਆਂ ਪੇੜ ਕੱਟ ਜਾਣਦੇ ਨੇ ਉਹੀ ਤੇ ਕਹਿ ਰਹੀ ਹਾਂ, ਪੋਲਿਊਸ਼ਨ ਵੈਸੇ ਇੰਨਾ ਹੈਗਾ, ਇਹ ਪੇੜਾ ਕੱਟ ਕੇ ਹੋਰ ਜ਼ਿਆਦਾ ਗਰਮੀ ਹੋ ਗਈ ਹੈ ਵੈਸੇ ਹੀ, ਏਸੀ ਵਗੈਰਾ ਚੱਲਦੇ ਨੇ ਲੋਕ ਲੋਕਾਂ ਦੀ ਉਹਦੇ ਨਾਲ ਹੋਰ ਗਰਮੀ ਵੱਧਦੀਏ। ਹਾਂਜੀ, ਬਸ ਕਿਆ ਕਰੇ?
ਛੱਡੇ ਅਗਲਿਆਂ ਨੇ ਤੇ, ਪਹਾੜਾਂ ਦੇ ਉੱਤੇ ਵੀ ਜਾ -ਜਾ ਕੇ ਪਹਾੜ ਕੱਟਣੇੇ ਸ਼ੁਰੂ ਕਰਤੇ ਹੋਏ ਨੇ, ਤਾਂ ਹੀ ਤੇ ਉੱਧਰ ਵੀ ਫਲੱਡ ਵਗੈਰਾ ਕਿੰਨੀ ਆਣ ਲੱਗ ਜਾਂਦੀ ਹੈ। ਜਰਾ ਜ ਬਾਰਿਸ਼ ਨਹੀਂ ਆਂਦੀ, ਤੇ ਫਲੱਡ ਆ ਜਾਂਦੀ ਹੈ। ਪਹਾੜਾਂ ਦਾ ਵੀ ਨਾਸਮ੍ਹਾਰ ਦਿਤਾ, ਅੱਗੇ ਲੋਕ ਕੀ ਕੈਂਦੇ, ਅ ਚਲ ਪਹਾੜਾਂ ਤੇ ਜਾਂਦੇ ਹਾਂ ਠੰਡ ਹੋਵੇਗੀ, ਮੌਸਮ ਚੇਂਜ ਹੋਏਗਾ, ਤੇ ਹੁਣ ਤੇ ਪਹਾੜਾਂ ਤੇ ਵੀ, ਗਰਮੀ
ਦੁਪੈਰ ਚ ਤੇ ਉੱਥੇ ਵੀ ਗਰਮੀ ਏ ਸਹੀ ਗੱਲ ਹੈ, ਉੱਥੇ ਵੀ ਜਾਣ ਦਾ ਕੋਈ ਫੈਦਾ ਨੀ, ਲੋਕ ਕੀ ਕੈਂਦੇ ਸੀ ਚਲ ਅਸੀਂ ਜਾਂਦੇ ਹਾਂ ਘੁੰਮ ਆਂਦੇ ਹਾਂ, ਹੁਣ ਜਿਹੜਾ ਵੀ ਜਾਂਦਾ ਨਾ ਇਹ ਕੈਂਦਾ
ਹ ਜਦੋਂ ਇੱਥੇ ਵੀ ਗਰਮੀ ਆ ਉੱਥੇ ਵੀ ਜਦੋਂ ਇੱਥੇ ਜਦੋ ਐਥੇ ਵੀ ਗਰਮੀ ਆ ਉੱਥੇ ਵੀ ਉਥੇ ਵੀ ਗਰਮੀ ਲੈਣੀ ਹੈ ਤੇ ਫਿਰ ਫਾਇਦਾ ਕੀ ਜਾਂਣਦਾ।
ਬਸ, ਐਈ ਏ ਥੋੜਾ ਸ਼ਾਮ ਨੂੰ ਮੌਸਮ ਚੇਂਜ ਹੁੰਦਾ, ਉਹ ਘਰ ਏ ਸੀ ਚਲਾ ਕੇ ਪੂਰਾ ਕਰਲੋ।
ਇਹ ਵੀ ਇਹ ਵੀ ਗੱਲ ਸਹੀ ਹੈ, ਬਿਲਕੁਲ ਸਹੀ ਕੈ ਰੇ ਤੁਸੀਂ ਹਾਂਜੀ- ਹਾਂਜੀ
ਬੜਾ ਦੁਖੀ ਕੀਤਾ ਇਹਨਾ ਬਾਰਿਸ਼ ਨੇ, ਤੇ ਅੱਜ ਵੀ ਸੇਰੇ ਇੰਨਾ ਬੱਦਲ ਬਣਿਆ। ਫਰ ਲਾਂ
ਪਰ ਆਈ ਨੀ ਹਾਂ, ਕੋਈ ਨੀ ਆਣਾ ਉਹਨੇ।
ਹਾਂ, ਪਰ ਏਧਰ ਹੋ ਰਹੀ ਹੈ ਬਾਰਿਸ਼ ਬਿਲਾਸਪੁਰ ਵਾਲੇ ਪਾਸੇ ਅੱਗੇ ਨਾਲ ਨਾਹਨ।
ਅੱਛਾ ਜੀ ਨਾ ਨਾ ਇੱਥੇ ਸਾਡੇ ਜਗਾਦਰੀ ਵਿੱਚ ਤੇ ਹਾਂ, ਸਾਡੇ ਜਗਾਦਰੀ ਵਿੱਚ ਧੁੱਪ ਚੜੀ ਹੋਈ ਹੈ।
ਹਾਂ, ਇੱਥੇ ਵੇਖੋ ਕਿੰਨੀ ਧੁੱਪ ਓਥੇ ਨਾਨ ਹੋ ਰਹੀ ਹੈ ਬਾਰਿਸ਼। ਦਰਬਾਰ ਸਾਬ ਵੀ ਸਵੇਰ ਦੀ ਲੱਗੀ ਦੀ ਅੰਮ੍ਰਿਤਸਰ ਵੀ ਸਵੇਰ ਦੀ ਬਾਰਿਸ਼ ਲੱਗੀ ਲਾਇਆ ਸੀ ਨਾ ਪ੍ਰੋਗਰਾਮ ਦਰਬਾਰ ਸਾਹਿਬ ਦਾ ਤੇ' ਬੜਾ ਸੋਹਣਾ ਮੰਨਾ ਯਾਰ ਬੜਾ ਸੋਹਣਾ ਮੌਸਮ ਸੀ।
ਅੱਥੇ ਦਾ ਮੌਸਮ ਵੇਖਲੋ
ਹਾਂ, ਇੱਧਰ ਦੇ ਮੌਸਮ ਨੇਰੀ ਛੱਡੀ ਹੋਈ ਏ, ਦੋ ਮਿੰਟ ਤੁਸੀਂ ਕਿਚਨ 'ਚ ਖਲਓ ਉਹ ਇੰਨਾ ਬੰਦਾ ਪਸੀਨੋ ਪਸੀਨ ਤਰਬ-ਤਰ ਹੋ ਜਾਂਦਾ
ਪਸੀਨਾ ਵਿੱਚ ਜਿਵੇਂ ਨਾ ਕੇ ਆਏ ਹਾਂ।
ਆ ਜਿੰਨੀ ਵਾਰੀ ਮਰਜ਼ੀ ਨਾਹ ਲਓ, ਇਓ ਹਾਲ ਹੋ ਜਾਂਦਾ
ਨਾ ਜੀ ਨਾ ਫਾਇਦਾ ਹੀ ਨੀ, ਸਗੋਂ ਸਰਦ-ਗਰਮ ਹੋਏਗਾ ਆਪ ਹੀ ਬਿਮਾਰ ਪੈਣਾ ਬਾਰ-ਬਾਰ ਨਾਹ ਕੇ ਵੀ
ਇਸੇ ਕਰਕੇ ਕੀਤੇ ਜਾਣ ਦਾ ਵੀ ਦਿਲ ਨੀ ਕਰਦਾ, ਗਏ ਨੀ ਤੁਸੀਂ ਕਿਤੇ ਘੁੰਮਣ?
ਹੈਂ ਨਹੀਂ ਬਸ ਖਾਟੂ ਗਈ ਸੀ।
ਅੱਛਾ ਜੀ, ਉਹ ਵੀ ਵਧੀਆ ਖੱਟ ਛਾਮ ਗੇ ਗਰਮੀ ਉਹ ਤੇ ਵੈਸੇ ਵੀ ਰਾਜਸ ਥਾਨ ਚ' ਹੈਗਾ ਨਾ?
ਹਾਂਜੀ-ਹਾਂਜੀ, ਪਰ ਉਸ ਟਾਈਮ ਠੀਕ ਸੀ ਮੌਸਮ ਉਸ ਬਾਬਾ ਨੇ ਕਿਰਪਾ ਕਰ
ਚਲੋ ਵਧੀਆ, ਹੋ ਜਾਂਦਾ ਇਸ ਤਰ੍ਹਾਂ ਨਾ ਕਈ ਸਾਡੇ ਨਾਲ ਵੀ ਹੋਇਆ ਸੀ, ਅਸੀਂ ਵੀ ਪਿਛਲੇ ਦੋ ਸਾਲ ਹੋ ਚੱਲੇ ਨੇ ਹਜ਼ੂਰ ਸਾਹਿਬ ਗਏ ਸੀ, ਅਸੀਂ ਜੂਨ ਚ
ਅੱਛਾ।
ਤੇ' ਸਾਰੇ ਸਾਨੂੰ ਕਹਿ ਮਤਲਬ ਕਿ ਕਹਿਣ ਆਏ ਇੰਨੀ ਗਰਮੀ ਚ' ਚੱਲੇ ਓ ਇੰਨੀ ਗਰਮੀ ਚ' ਚੱਲਿਓ ਕੀ ਦੇਖੋਗੇ ਉੱਥੇ ਹੈ ਵੀ ਹੋਵੇ, ਅਸੀਂ ਕ ਚਲੋ-ਚੱਲੇ ਆ ਰੱਬ ਦੇ ਭਰੋਸੇ ਬਾਬਾ ਜੋ ਕਰੇਗਾ ਪਰ ਉੱਥੇ ਜਿੰਨੇ ਦਿਨ ਅਸੀਂ ਰਹੇ ਆਂ ਇੰਨੇ ਦਿਨ ਡੇਲੀ ਬਾਰਿਸ਼ ਆਉਂਦੀ ਰਹੀ ਏ।
ਨਹੀਂ ਉਹੀ ਤੇ ਕਹਿ ਰਹੀਆਂ ਨਾ ਰੱਬ ਦੇ ਰੰਗ ਨਿਆਰੇ ਨੇ ਕਿੱਥੇ ਕੀ ਕਰ ਦੇਵੇ।
ਔਰ, ਯਾਤਰਾ ਵੀ ਸਾਡੀ ਇੰਨੀ ਵਧੀਆ ਰਹੀ ਤੀਹ, ਪੈਂਤੀ ਬੰਦਿਆਂ ਦਾ ਸਾਡਾ ਜੱਥਾ ਸੀ ਟ੍ਰੇਨ ਦੇ ਵਿੱਚ ਮਤਲਬ ਕਿ ਉੱਨੀ-ਵੀਹ ਘੰਟੇ ਲੱਗ ਜਾਂਦੇ ਨੇ ਉੱਥੇ ਉੱਨੀ- ਵੀਹ ਘੰਟੇ ਦਾ ਸਫ਼ਰ ਏ ਹਜ਼ੂਰ ਸਾਹਿਬ ਮਹਾਰਾ ਹਾਂਜੀ ਮਹਾਰਾਸ਼ਟਰਾ 'ਚ ਪੈ ਜਾਂਦੇ ਨਾ?
ਹ ਕਾਫ਼ੀ ਦੂਰ ਹੋ ਗਿਆ
ਮੁੰਬਈ ਤੋਂ ਮੁੰਬਈ ਮਹਾਰਾਸ਼ਟਰ ਵਿੱਚ ਜਾ
ਅੱਛਾ? ਅਸੀਂ ਗਏ ਨੀ ਸਾਨੂੰ ਪਤਾ ਨੀ ਨਾ
ਹਾਂਜੀ, ਉਹ ਤਾਂ ਹੈ। ਅਸੀਂ ਫਸਟ ਟਾਈਮ ਗਏ ਸੀ ਸੀ ਉਹ ਵੀ ਸੰਘ ਬਣ ਗਿਆ, ਰਿਸ਼ਤੇਦਾਰੀ ਸਨ ਤੇ' ਉਹ ਕਹਿਣ ਲੱਗੇ ਕਿ ਅਸੀਂ ਤੁਹਾਡੀ ਵੀ ਕਿਸਤ ਕਰਾ ਤੇ' ਟਿਕਟ ਮੈਂ ਕਿਹਾ ਚਲੋ ਵਧੀਆ ਕੀਤਾ ਤੁਹਾਡੇ ਸੰਗ ਮੈਂ ਵੀ ਉਹ ਆਵਾਂਗੀ। ਤੇ ਤੀਹ, ਪੈਂਤੀ ਬੰਦਿਆਂ ਦਾ ਸਾਡਾ ਗਰੁੱਪ ਹੈਗਾ ਸੀ। ਫੇਰ ਉੱਥੇ ਸਾਰਾ ਅੱਗੇ ਘੁੰਮ ਆਏ ਸ਼ਿਰਡੀ ਘੁੰਮ ਕੇ ਆਏ ਸਾਈ ਦਾ ਮੰਦਰ ਦੇਖ ਖਿਆ ਸ਼ਨੀ ਦੇਵ ਦਾ ਸਿੰਘ ਨੇ ਸ਼ਨੀ ਸਿੰਘਨਾ ਬਲ ਜਿੱਥੇ ਕਹਿੰਦੇ ਕਿ ਹਾਂਜੀ, ਦਰਵਾਜ਼ੇ ਜਿ ਨੇ ਤਾਲਾਂ ਨੀ ਲਾਂਦੇ ਦਰਵਾਜ਼ੇ ਹੀ ਨੀ ਹੈ ਮਕਾਨਾ ਹੀ ਵਾਕਈ ਉੱਥੇ ਦੁਕਾਨਾਂ ਸੀ ਲੱਗੀ ਦੀਆਂ ਮੰਦਿਰ ਦੇ ਬਾਹਰ ਕਿਸੇ ਦੇ ਅੱਗੇ ਦਰਵਾਜ਼ਾ ਨਹੀਂ ਐ ਰਾਤ ਨੂੰ ਇੰਝ ਈ ਤਰਪਾਲ ਨੀਵੀਂ ਕਰਕੇ ਚਲੇ ਜਾਂਦੇ ਸਨ, ਅਸੀਂ ਸਗੋਂ ਪੁੱਛਿਆ ਜੇ' ਬਾਰਿਸ਼ ਬੁਰਿਸ਼ ਆ ਜਾਂਦੀ ਕੀ ਕਰਦੇ ਹੋ? ਕਹਿੰਦੇ ਬਸ ਅਸੀਂ ਇਹ ਤਰਪਾਲ ਅੱਗੇ ਕਰ ਦਿੰਦੇ ਆ ਤੇ ਕ ਚੋਰੀ-ਚੋਰੀ ਕਹਿੰਦਾ ਤੇ ਕੋਈ ਚੋਰੀ ਕਰ ਹੀ ਨੀ ਸਕਦਾ
ਅੱਛਾ ਜੀ?
ਜੇੜਾ ਚੋਰੀ ਕਰਦਾ ਕਹਿੰਦਾ ਹੱਥ ਪੈਰ ਨਾ ਕੁੱਛ ਨਾ ਕੁਛ ਪ੍ਰੋਬਲਮ ਹੋ ਜਾਂਦੀ ਅੱਖਾਂ ਚੋਂ ਉਹਨੂੰ ਦਿਸਣਾ ਘੱਟ ਹੋ ਜਾਂਦੇ। ਹਜੇ ਵੀ ਨਾ ਮਤਲਬ ਕਿ ਵੀਹ ਕਿਲੋਮੀਟਰ ਦੇ ਏਰੀਏ ਚ। ਨਹੀਂ ਉੱਥੇ ਲਗਾਦੇ ਹੈਗੇ ਦਰਵਾਜ਼ੇ। ਹਾਂਜੀ ਅਸੀਂ ਆ ਸਗੋਂ ਵੇਖ। ਕਿ ਹੈਰਾਨ ਹੋ ਗਏ ਸ਼ਨੀਦੇਵ ਦੀ ਉੱਥੇ ਮਤਲਬ ਕਿ ਸ਼ਿਲਾ ਬਣੀ ਹੁੰਦੀ ਸ਼ੀਲਾ ਐ ਹਾਂਜੀ ਸ਼ੀਲਾ ਐ ਸ਼ੀਲਾ ਦੇ ਪਸੋ ਬਾਰ। ਹਮ ਉਥੇ ਗਰਾਊਂਡ ਵਿੱਚ ਉੱਥੇ ਚੜ੍ਹਦਾ ਤੇਲ ਵਗੈਰਾ ਬਹੁ ਬਹੁਤ ਬਹੁਤ ਵੱਡਾ ਮੰਦਿਰ ਏ ਮੈਂ ਕਹਿੰਦੀ ਹਾਂ ਤੁਰ ਤੁਰ ਕੇ ਬੰਦਾ ਥੱਕ ਜਾਂਦਾ ਐਨ ਜੀ ਸਾਏ ਸਾਈ ਦੇਵ ਜਾ ਉੱਥੇ ਵੀ ਇਨਾ ਮਤਲਬ ਕੀ ਵਧੀਆ ਪ੍ਰੋਗਰਾਮ ਹੈਗਾ ਉੱਥੇ ਤੇ ਲੰਗਰ ਵਗੈਰਾ ਵੀ ਕਰਦੇ ਨੇ ਸਾਈ ਦੇਵ ਦੇ ਚਾਹਅ ਦਾ ਵੀ ਹੁੰਦਾ ਹੈ, ਵੈਸੇ ਖਾਣ ਵਾਸਤੇ ਵੀ। ਬਹੁਤ ਵਧੀਆ ਆ ਸ਼ਿਰਡੀ ਦੇ ਬਾਰ ਸਾਈ ਦੀ ਏਡੀ ਸੋਹਣੀ ਮੂਰਤੀ ਲਾਈ ਦੀ ਨੇ। ਜਿਵੇਂ ਹੁਣੇ ਬੋਲੀ ਕਿ ਬੋਲੀ ਹਾਂਜੀ ਬਹੁਤ ਪਿਆਰੀਆਂ। ਚੀਜ਼ਾਂ ਨੇ। ਜਾਣਾ ਕਦੀ ਹੋ ਕੇ ਆਣਾ ਅਸੀਂ ਵੀ ਸੰਗ ਨਾਲ ਚੱਲ ਗਏ। ਬਸ ਕਹਿੰਦੇ ਨ ਕੋਈ ਸੰਗਤ। ਹਾਂ ਲੈ ਜਾਂਦਾ ਹੋਰ ਬੜਾ। ਟਾਈਮ ਦੀ ਤਮੰਨਾ ਦੀ ਸਾਡੀ ਵੀ ਜਾਣ ਦੀ।
ਕਹਿਤੇ ਰਹੀ ਹਾ ਕੇ ਮੇਨ ਤੇ ਬੁਲਾਵੇ। ਕਮ ਹੁੰਦਾ ਅੱਛੀ ਗੱਲ ਬਹੁਤ ਵਧੀਆ ਗੱਲ ਏ ਭਗਵਾਨ ਬੁਲਾਵੇ ਤੇ ਬੰਦਾ ਨਾ ਜਾਵੇ।
ਹਾਂ ਹਾਂ ਉਜ ਬੰਦਾ ਤਿਆਰੀਆਂ ਕਰਦਾ ਰਹਿੰਦਾ ਤਾਂ ਨੀ ਜਾਨ ਹੁੰਦਾ। ਤੇ ਵਰੇ ਨ ਹਾਂਜੀ
ਨਾ ਜੀ ਨਾ।
ਹੋਰ।
ਉਹ ਤੇ ਹੈ, ਹੀ ਏ ਉਹ ਤੇ ਠੀਕ ਕਹਿ ਰਹੇ ਹੋ, ਕਈ ਵਾਰ ਐਸਾ ਹੁੰਦਾ ਪੈਸਾ ਵੀ ਜੇਬ ਚ ਹੁੰਦਾ ਸਭ।
ਸਭ ਕੁੱਛ ਹੁੰਦਾ ਹੈ, ਪਰ ਬੁਲਾਵਾ ਨਹੀਂ ਆਉਦਾ ਟਿਕਟਾਂ ਹੋ ਜਾਂਦੀਆਂ ਕੈਂਸਲ ਹੋ ਜਾਂਦੀਆਂ।
ਬੁਲਾਵਾ ਨਹੀਂ ਆਉਂਦਾ ਉਹ ਤੇ ਕਹਿ‌ ਰਹੀ ਤੇਰੀਆਂ ਬੁਲਾਵਾ ਨਹੀਂ ਆਉਂਦਾ ਤਦ ਤੱਕ ਨਹੀਂ‌ ਜਾ ਸਕਦੇ।
ਹਾਂ ਜਾਤੀ ਚ ਬਸ ਇਹੀ ਹਿਸਾਬ ਹੈ।
ਹੋਰ ਕੁਕਿੰਗ ਵਗੈਰਾ ਕਰ ਲੈਂਦੇ ਹੋ ਅੱਛੀ।
ਹਾਂਜੀ। ਕੁਕਿੰਗ ਬਸ ਕਰ ਹੀ ਲੈਂਨੇ ਆ। ਪਰਿਵਾਰ ਵਾਸਤੇ ਕਰ ਹੀ ਲੈਂਦੇ ਹਾਂ। ਕੁਕਿੰਗ ਕਰ ਲੈਂਦੇ ਹਾਂ ਸਟਿਚਿੰਗ ਕਰ ਲੈਂਦੇ ਹਾਂ ਅ ਸਟਿਚਿੰਗ ਵੀ ਕਰ ਲੈਂਦੇ ਹਾਂ। ਸਿਲਾਈਆਂ ਵੀ ਬੂਣ ਲਈ ਦੀਆਂ ਸਵੈਟਰ ਵੀ ਬਣਾ ਲੈਂਦੇ ਹਾਂ। ਸਵੈਟਰਰ ਵੀ ਬਣਾ ਲਈਦੇ ਨੇ ਸਭ ਕੁਛ। ਕਰ ਲੈਂਦੇ ਹਾਂ ਕਰੋਸ਼ੀਆ ਵੀ ਚਲਾ ਲੈਂਦੇਆਂ ਸਿਲਾਈਆਂ ਵੀ ਕਰ ਲਈ ਦੀਆਂ।
ਅੱਛਾ ਜੀ ਚਲੋ ਵਧੀਆ ਫਿਰ ਤੇ ਹੋਰ। ਚਾਹ ਕੌਫੀ ਵਗੈਰਾ।
ਸਭ ਕੁਛ
ਚਾਹ ਪੀ ਲੈਂਦੇ ਹੋ ਜ਼ਿਆਦਾ
ਚਾਹ ਅਸੀਂ ਦਿਹਾੜੀ ਚ ਸਿਰਫ ਦੋ ਵਾਰੀ ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮੀ ਚਾਹੇ ਗਰਮੀ ਹੋਵੇ ਚਾਹੇ‌ ਸਰਦੀ ਹਾਂ, ਕੋਈ ਗੈਸਟ ਵਗੈਰਾ ਆ ਜਾਏ ਤੇ ਉਹ ਫੇਰ ਕੰਪਨੀ ਦੇਣ ਵਾਸਤੇ ਕਰਨੀ। ਰੈ ਜਾਂਦੀ ਨਹੀਂ ਤੇ ਦੋ ਟਾਈਮ ਚਾਹ ਦੀ ਜ਼ਿਆਦਾ ਸ਼ੌਕੀਨ ਨੀ ਸਿਰਫ ਦੋ ਟਾਈਮ ਉਹ ਵੀ ਅੱਧਾ ਅੱਧਾ ਕੱਪ ਹੁੰਦਾ ਸਰਦੀ ਚ ਭਾਵੇਂ ਭੱਰ। ਇੱਕ ਕੱਪ ਭਰ ਕੇ ਲੈ ਲਈਏ ਵੈਸੇ ਚਾਹ ਨਾਲ ਜ਼ਿਆਦਾ। ਪਿਆਰ ਨੀ ਹੈ, ਕੌਫੀ ਵੀ ਤੇ ਅਸੀਂ ਸਰਦੀ ਚ ਹੀ ਲੈਂਦੇ ਹਾਂ ਗਰਮੀ ਚ। ਜਿੰਨੀ ਗਰਮ ਹੁੰਦੀ ਹੈ, ਨਾ ਬੜੀ ਕਾਫੀ ਵੀ ਹਾਂ। ਸਰਦੀ ਚ ਕੌਫੀ ਗਰਮੀ ਚ ਨੀ ਗਰਮੀ ਤੇ ਲੈਮਨ ਲੂਮਨ ਬਸ।
ਹ
ਲੈਮਨ ਜੂਸ ਪੀ ਲੋੋ ਬਸ ਓ ਜ਼ਿਆਦਾ ਸਭ ਤੋਂ ਬੈਸਟ ਹੈਗਾ ਨਿੰਬੂ ਪਾਣੀ। ਕੋਲਡ ਡਰਿੰਕਾਂ ਨਾਲੋਂ ਵੀ ਹਾਂ, ਕੋਲਡ ਡਰਿੰਕ ਤੋਂ ਵੀ ਸਭ ਤੋਂ ਵਧੀਆ ਹੈ ਹੀ।
ਹਾਂਜੀ, ਹੈਲਦੀ ਤਾਂ ਹੈਲਦੀ। ਔਰ ਪਿਆਸ ਵੀ ਬੁੱਜ ਜਾਂਦੀ ਓਦੇ ਨਾਲ਼। ਓਰ ਫ੍ਰੀ ਟਾਇਮ ਚ ਕੀ ਕਰਦੇਂ ਹੋ? ਫ੍ਰੀ ਟਾਈਮ ਚ ਕੀ ਕਰਦੇਂ ਹੋ ਮੈਂ ਕਿਆ?
ਹਾਂਜੀ।
ਮੈਂ ਕਿਹਾਂ ਫ੍ਰਰੀ ਟੈਮ ਚ।
ਫ੍ਰੀ ਟਾਇਮ ਚ ਟੀਵੀ ਵੇਖ ਲਈਦਾ। ਸੀਰੀਅਲ ਵੇਖ ਲੈਂਨੇ ਆ। ਮੂਵੀ ਆ ਗਈਂ ਪੰਜਾਬੀ ਓ ਵੇਖ ਲਈ।
ਸੀਰੀਅਲ ਕੇੜਾ ਪਸੰਦ ਕਰਦੇਂ ਓ।
ਇੰਡੀਅਨ ਦਾ ਤੇ ਮੈਂਨੂੰ ਕੋਈ ਵੀ ਨੀਂ ਪਸੰਦ ਕਰਦੀ। ਮੈਂ, ਮੈਂ ਵੇਖੇ ਹੀ ਨੀਂ ਕਿੰਨੇਂ ਸਾਲ ਹੀ ਹੋਗੇ ਇੰਡੀਅਨ ਸੀਰੀਅਲ।
ਮੈ ਪਾਕਿਸਤਾਨੀ ਸੀਰੀਅਲ ਵੇਖਦੀ ਆਂ।
ਅੱਛਾ, ਪਾਕਿਸਤਾਨ ਦੇਖਦੇ ਓ।
ਤਾਨੀ ਦੇ ਬੋਤ ਪਿਆਰੇ ਸੀਰੀਅਲ ਆਂਦੇ। ਪਤਾਂ ਮੇਨ ਗੱਲ਼ ਕੀ ਏਂ। ਤੀਹ ਪੈਂਤੀ ਕਿਸ਼ਤਾਂ ਚ ਨਾਟਕ ਖ਼ਤਮ।
ਅੱਛਾ।
ਹੋਰ ਤੀਹ ਪੈਂਤੀ ਕਿਸ਼ਤਾਂ ਹੋਗੀਆਂ ਸੀਰੀਅਲ ਖ਼ਤਮ। ਏਤੇ ਮੈ ਕੈਂਦੀ ਦੋ-ਦੋ ਸਾਲ ਤਿਕਰ ਨਾਟਕ ਨ੍ਹੀਂ ਮੁੱਕਦੇ ਹੈਗੇ। ਓਨੂੰ ਕਸੀਟੀ ਜਾਂਣਗੇ, ਕਸੀਟੀ ਜਾਂਣਗੇ, ਕਸੀਟੀ ਜਾਂਣਗੇ।
ਕਿਤੇ ਨਾ ਕਿਤੋਂ ਕਿਸ਼ੇ ਨਾ ਕਿਸ਼ੇ ਨੂੰ ਪੈਂਦਾਂ ਕਰਦੇਂ ਰੈਣਗੇ।
ਓਬੰਦਾਂ ਅੱਕ ਜਾਂਦਾਂ ਵੇਖ-ਵੇਖ ਕੇ। ਓ ਮਰਦਾਂ ਫ਼ਿਰ ਜੀਅ ਜਾਂਦਾਂ। ਓ ਮਰਦਾਂ ਫੇਰ ਫੇਰ ਜੀਅ ਜਾਂਦਾਂ। ਓ ਸਾਜ਼ਿਸ਼ਾਂ ਹੀ ਨੀਂ ਖ਼ਤਮ ਹੁੰਦੀਆਂ। ਓਨੇ ਓਨੂੰ ਸਾਜਿਸ਼ ਕਰਤੀ ਓਹਨੇਂ ਓਹਨੂੰ ਸਾਜਿਸ਼ ਕਰ ਦਿੱਤੀ। ਐਇਓ
ਸਹੀ ਗੱਲ਼ ਏਂ, ਆਇਓ ਸਾਬ ਰੈਦਾਂ। ਸਈ ਗੱਲ਼ ਏਂ। ਬਸ ਐਵੈਂ ਈ ਏਂ। ਠੀਕ ਏਂ ਜੀ ਓ ਓਕੇ-ਓਕੇ ਸਾਸਰੀ ਅਕਾਲ ਜੀ।